ਹਾਂਜੀ ਸਤਿ ਸ੍ਰੀ
ਸਤਿ ਸ਼੍ਰੀ ਅਕਾਲ ਜੀ, ਜੀ ਕੀ ਹਾਲ-ਚਾਲ ਐ?
ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਬਸ ਵਧੀਆ ਡਿਸਟਰਬ ਤੇ ਨੀ ਕੀਤਾ?
ਨਹੀਂ-ਨਹੀਂ ਡਿਸਟਰਬ ਕਾਦਾ ਫ੍ਰੀ ਸੀ ਮੈਂ। ਹਾਂਜੀ-ਹਾਂਜੀ ਫ੍ਰੀ ਬਸ ਜੀ ਬਸ ਵਧੀਆ।
ਕੀ ਕਰ ਰਹੇ
ਮੈਂ ਕੁਛ ਨੀ ਬਸ ਜਠਾਣੀ ਦੀ ਕੁੜੀ ਨੂੰ ਲੈ ਕੇ ਚੱਲੀ ਸੀ, ਹੋਸਪਿਟਲ।
ਕਿਓ?
ਉਹਦੀ ਆਈਸ ਨਾ ਬੜੀ ਵੀਕ ਹੋ ਗਈਆਂ ਨੇ।
ਮੋਬਾਈਲ ਚਲਾਉਦੀ ਹੋਣੀ ਮੋਬਾਈਲ ਮੋਬਾਇਲ ਦੇ ਤੇ ਪਤਾ ਕੀ ਹੈ, ਇਹ ਸਾਰੀ ਨਾ ਗ਼ਲਤੀ ਸਾਡੀ ਪੇਰੈਂਟਸ ਦੀ ਹੈਗੀ ਹੈ। ਅਸੀਂ ਬੱਚਿਆਂ ਨੂੰ ਕੀ ਕਰਦੇ ਹਾਂ ਸਾਨੂੰ ਕੀ ਆਦਤ ਹੈ ਕਿ ਬੱਚੇ ਚੁੱਪ ਹੋ ਜਾਣ ਬਸ ਦੋ ਮਿੰਟ ਵਾਸਤੇ। ਤੇ ਦੋ ਮਿੰਟ ਵਾਸਤੇ ਅਸੀਂ ਦੋ ਮਿੰਟ ਦਾ ਲਾਲਚ ਦੇ ਕੇ ਬੱਚੇ ਨੂੰ ਆਪਣਾ ਕੰਮ ਕਰਨੇ ਆ। ਬੱਚਿਆਂ ਨੂੰ ਹੈਬਿਟ ਪੈ ਜਾਂਦੀ ਗੰਦੀ। ਆਈਸ ਵੀਕ ਹੋ ਜਾਂਦੀ ਬੱਚੇ ਹੁਣ ਬੱਚੇ ਨੂੰ ਐਸੀ ਹੈਬਿਟ ਹੈ। ਕਿ ਮੋਬਾਈਲ ਕਬ ਦੇਖ। ਕੀ ਉਹਨਾਂ ਨੇ ਖਾਣਾ ਹੈ।
ਹਾਂ ਇਹ ਬਿਲਕੁਲ ਗੱਲ ਸਹੀ ਹੈ ਤੁਸੀਂ ਮੰਨੋਗੇ ਮੇਰੀ ਕੁੜੀ ਛੋਟੀ ਕਿਸੀ ਨੂੰ ਕੁੱਛ ਖਾਂਦੀ ਨੀ ਸੀ, ਮੈਂ ਉਹਨੂੰ ਫੋਨ ਦੇ ਕੇ ਰੋਟੀ ਰੋਟੀ ਖਵਾਣੀ ਸ਼ੁਰੂ ਕੀਤੀ ਏ, ਤੇ ਹੁਣ ਮੈਂ ਹਰਾਨਣੀ ਕਹਿੰਦੀ ਮੈਨੂੰ ਫੋਨ ਦੇ ਬਿਨਾਂ ਮੈਂ ਰੋ ਰੋਟੀ ਨਹੀਂ ਖਾਣੀ ਹੁਣ ਦੋ ਦਿਨ ਹੋ ਗਏ, ਨੇ ਨਹੀਂ ਨਹੀਂ ਹੁਣ ਦੋ ਦਿਨ ਹੋ ਗਏ ਮੈਂ ਫੋਨ ਦੇ ਨੀ ਰਹੇ ਬਿਲਕੁਲ ਵੀ ਮੈਂ ਕਹਿੰਦੀ ਰੋਟੀ ਖਾਣ ਲਈਗੇ ਨੀ ਦੇਣੇ ਲੇਕਿਨ ਫੇਰ ਵੀ ਉਹ ਜਦੋਂ ਆਪਣੇ ਪਾਪਾ ਨੂੰ ਵੇਖ ਲਏ ਨਾ
ਹੂੰ-ਹੂੰ,
ਫੇਰ ਨੀ ਉਹ ਹੱਥ ਆਂਦੀ ਫੇਰ ਤੇ ਉਹ ਕਹੇਗੀ, ਮੈਂ ਪਾਪਾ ਦਾ ਫੋਨ ਲੈਣਾ ਹੀ ਲੈਣਾ।
ਕਿਤੇ ਗਲਤੀ ਪਾਪਾ ਦੀ ਆ ਜਾਂਦੀ ਕਿਤੇ ਮੰਮੀ
ਹਾਂ ਬਸ ਇਹ ਦੇਖਦੇ ਨਾ ਮੇਰੇ ਬੱਚੇ ਮੇਰਾ ਫੋਨ ਨੀ ਮੰਗਦੇ। ਉਹਦੇ ਪਾਪਾ ਆਉਂਦੇ ਨੇ ਥੋੜ੍ਹੀ ਦੇਰ ਉਹ ਕਹਿੰਦੇ ਨੇ ਮੈਂ ਸ਼ਾਮ ਪੀਸ ਮੈਨੂੰ ਚਾਹੀਦੀ ਹੇ ਮੈਂ ਆਇਆ ਵਾਂ ਤੇ ਖਪਾਈ ਨਾ ਹੋਏ ਮੈਂ ਸ਼ਾਂਤੀ
ਤੇ ਪੇਰੈਂਟਸ ਦੀ ਹੀ ਹੈ ਨਾ ਅਸੀਂ ਕੀ ਕਰਨੇ ਹਾਂ ਬੱਚਿਆਂ ਲੀ ਪੰਜ ਛੇ ਮਹੀਨੇ ਦਾ ਅਸੀਂ ਵੇਖ ਬੇਟਾ ਇਹ ਕਾਰਟੂਨ ਦੇਖ ਲੋ, ਬੇਟਾ ਇਹ ਦੇਖ ਲੋ ਬੇਟਾ ਇਸ ਤਰ੍ਹਾਂ ਕਰ ਕਰਕੇ
ਤੁਸੀਂ ਜੋ ਮਰਜੀ ਕਰ ਲਓ, ਅੱਜ ਦੇ ਟਾਈਮ ਇਚ ਤੁਸੀਂ ਬੱਚੇ ਨੂੰ ਫੋਨ ਤੋਂ ਦੂਰ ਨਹੀਂ ਰੱਖ ਸਕਦੇ। ਤੁਸੀਂ ਬ ਬੱਚਾ ਸਕੂਲ ਵੀ ਪਾਓਗੇ ਨਾ, ਉੱਥੇ ਵੀ ਕਿੰਨੀ ਵੱਡੀ-ਵੱਡੀ ਐਲ ਈ ਡੀ ਲੱਗੀ ਦੀਆਂ ਨੇ, ਬੱਚਿਆਂ ਨੂੰ ਸਕੂਲ ਦਾ ਕੰਮ ਵੀ ਫੋਨ ਚ ਆਂਦਾ ਏ, ਕੀ ਛੁਡਾਲੋਗੇ ਤੁਸੀਂ?
ਪਰ ਫੇਰ ਵੀ ਦੇਖੋ ਨਾ, ਬੱਚੇ ਦੀਆਂ ਇਹ ਨੀ ਹੈ ਕਿ, ਸਿਰਫ ਆਈ ਸਾਈਡ ਵੀਕ ਹੋ ਰਹੀ ਹੈ।
ਹਾਂ, ਮੈਂਟਲੀ ਵੀ ਬੜੀ ਫ਼ਰਕ ਪੈਂਦੇ ਜੇ, ਕਈ ਬੱਚੇ ਦੇਖੋ ਨੀਂਦਰ ਫੋਨ ਇੰਨੇ ਚਲਾਉਂਦੇ ਹੁੰਦੇ ਨੇ, ਦਿਮਾਗ ਵੀ ਹਿੱਲ ਗਏ ਦੇ ਨੇ ਬੱਚਿਆਂ ਦੇ।
ਮੈਂਟੀਲੀ, ਓਹੀ ਨਾ ਮੈਂਟੀਲੀ ਡਿਸਟਰਬ ਹੈ, ਫਿਜ਼ੀਕਲੀ ਡਿਸਟਰਬ ਹੈ। ਬੱਚੇ ਨੂੰ ਹੈਬਿਟ ਈ ਪੈ ਗਈਦੀ ਹੈ, ਬੱਚਾ ਦੇਖੋ ਅਸੀਂ ਸਪਨੇ ਵੇਖਣੇ ਹਾਂ, ਬੱਚੇ ਹਰੇ ਮੋਬਾਇਲ, ਸਪਨੇ ਵੀ ਮੁ ਸਪਨੇ ਵੀ ਮੋਬਾਈਲ ਦੇ ਵੇਖਦਾ ਚਲਾ ਰਿਆ, ਮੈਂ ਚੱਲ ਰਿਹਾ, ਕਾਰਟੂਨ ਯੇ ਵੋਹ।
ਹੁਣ ਦੇਖੋ ਤੁਆਡੀ ਜਨਰੇਸ਼ਨ ਪੜ੍ਹ ਗਈ, ਅਸੀਂ ਪੜ੍ਹ ਗਏ। ਕਿਵੇਂ ਪੜ੍ਹ ਗਏ? ਫੋਨ ਨਈ ਸੀ, ਫੋਨ ਨਈ ਸੀ ਈਵਨ ਸਾਡੀ ਮਾਇੰਡ ਇੰਨਾ ਸ਼ਾਰਪ ਸੀ, ਅਸੀਂ ਕੋਈ ਚੀਜ਼ ਲਰਨ ਕਰ ਸਕਦੇ ਸੀ, ਅਜ ਦੇ ਬੱਚਿਆਂ ਕੋਲ ਸਟੈਮੀਨਾ ਬਿਲਕੁ ਕੁਲ ਖਤਮ ਹੋ ਗਿਆ ਏ, ਠੀਕ ਏ ਜਨਰੇਸ਼ਨ ਟੂ ਵਾਈਜ਼ ਨਾ
ਜਿਵੇੰ ਮੋਬਾਇਲ ਦੀ ਡਿਗਰੀ ਕਰਾ ਦੀਏ ਬੱਚੇ ਨੂੰ।
ਹਾਂ, ਹੁਣ ਦੇਖੋ ਅੱਜ ਕੱਲ ਦੀ ਅਸਾਈਨਮੈਂਟ ਦੇਖ ਲਓ ਤੁਸੀਂ, ਅਗਰ ਦਸ ਬੱਚ ਚਿਆਂ ਨੇ ਅਸਾਈਨਮੈਂਟ ਸਬਮਿਟ ਕਰਾਆ ਨਾ, ਦਸ ਵਿੱਚੋਂ ਛੇ ਬੱਚਿਆਂ ਦੇ ਅਸਾਈਨਮੈਂਟ ਦੀ ਵਰਡਿੰਗ ਸੇਮ ਹੋਏਗੀ। ਕਿਉਂ? ਸਭ ਨੇ ਨੈਟ ਤੋਂ ਵੇਖ ਕੇ, ਕੋਪੀ ਪੇਸਟ ਈ ਕੀਤਾ ਦਾ ਐ।
ਹੂੰ, ਤੇ ਹਜੇ ਅਸਾਈਨਮੈਂਟ ਦੇਣ ਦਾ ਕੀ ਫਨ, ਕੀ ਫਨ ਕੀ ਏ? ਕੁਛ ਨੀ ਬੱਚੇ ਨੂੰ ਤਾਂ ਕੋਈ ਨੌਲੇਜ ਨਈ ਆਈ ਨਾ?
ਹੂੰ।
ਜਿੰਨੀ ਅਸਾਈਨਮੈਂਟ ਜਾਂ ਤੇ ਪੇਰੈਂਟਸ ਆਪ ਕਰ ਰਏ ਨੇ, ਯਾ ਅਗਰ ਚਾਹ ਕੈਪੇਬਲ ਹੈ ਤੋਂ ਆਪਣੇ ਮੋਬਾਈਲ ਤੇ ਕਰ ਰਿਹਾ, ਬੱਚੇ ਨੂੰ ਤੇ ਕੋਈ ਨੌਲੇਜ ਗੇਨ ਨੀ ਹੋਰੀ ਨਾ?
ਇਹ ਜਿਹੜੇ, ਇਹ ਜਿਹੜੇ ਜੀਓ ਚਲੇਆ ਨਾ ਜੀਓ ਜੀਓ ਨੇ ਫਰੀ ਕੁ, ਫਰੀ ਓ ਕੋਸਟ ਦੇਤਾ, ਪਹਿਲੇ ਦੋ ਸਾਲ ਅਸੀਂ ਨੈਟ ਚਲਾਓ, ਪੂਰੇ ਜਦੋਂ ਬੰਦੇ ਆਦੀ ਹੋ ਗਏ
ਲਾਤ, ਲਾਤ ਪਾਤੀ।
ਬਿਲਕੁਲ ਸਹੀ ਗਲ ਏ, ਫੇਰ ਜੀ ਸਿੱਧਾ ਰਿਚਾਰਜ ਚਾਰ ਸੌ ਰੁਪਏ ਦਾ ਕਰ ਦਿੱ ਤਾ।
ਬੱਚਾ, ਹਾਂ ਗੱਲ ਈ ਅੱਜ ਕੱਲ ਇਓ ਹੈ ਮੋਬਾਇਲ ਦੇਦੋ, ਬੱਚਾ ਸਕੂਲੋਂ ਆ ਰਿਆ, ਸਿੱਧਾ ਮੋਬਾਇਲ ਥੱਕਾ ਹੂੰ, ਆਜ ਪੜਾ ਨੀ, ਪੜ੍ਹਨਾ ਨਈ ਹੈ, ਅੱਜ ਪੜ੍ਹਨੇ ਕੀ ਛੂਟੀ ਹੈਂ, ਲੇਕਿਨ ਮੋਬਾਇਲ ਚਲਾਣਾ।
ਬੱਚੇ ਸੋਚਦੇ ਨੇ, ਕਿ ਅਸੀਂ ਮਾਇੰਡ ਵੇਖ ਕ ਫੋਨ ਵੇਖ ਕੇ, ਸਾੜਾ ਮਾਇੰਡ ਥੋੜ੍ਹਾ ਜਿਹਾ ਫਰੈਸ਼ ਹੋ ਜਾਏਗਾ, ਬੱਚੇ ਹੋਰ ਈ ਬਾਤਮੀਜ ਹਰਕਤਾਂ ਸਿੱਖਦੇ ਨੇ।
ਥਿੰਕਿੰਗ, ਇਹ ਥਿੰਕਿੰਗ ਸਾਡੇ ਵੱਡਿਆਂ ਦੀ ਵੀ ਹੈ। ਅਸੀਂ ਦੇਖਲੋ ਅਪਣੇ ਆਪ ਨੂੰ ਵੀ ਰੈਸਟ ਕਰਨ ਜਾਂਣੇ ਆ, ਚਲੋ ਦੋ ਮਿੰਟ ਮੋਬਾਇਲ ਚਲਾ ਲੈਂਣੇ ਹਾਂ। ਮੋਬਾਇਲ ਕਾ ਤੋਂ ਚਲਾ ਦੇਣੇ ਆ, ਨਿੰਦਰ ਵੀ ਗਾਇਬ, ਔਰ ਇੰਟਰਸਟ ਵੀ ਦੇਖਦੇ-ਦੇਖਦੇ ਕੰਟਾ
ਪਰ ਜੋ ਮਰਜ਼ੀ ਹੈ ਨਾ, ਮੈਨੂੰ ਮੇਰੀ ਰੂਟੀਨ ਏ, ਮੈਂ ਰਾਤੀ ਦਸ ਵਜੇ ਫੋਨ ਛੱਡ ਦੇਣਾ ਏ। ਜੋ ਮਰਜ਼ੀ ਹੋਜੇ, ਬਸ ਦਸ ਵੱਜੇ ਨੀ, ਮੈਂ ਫੋਨ ਬੰਦ ਕਰ ਦਿੱਤਾ।
ਪੰਜ ਮਿੰਟ, ਮੇਰੇ ਨਾ ਛੱਡੀਏ ਤੇ ਮੇਰੇ ਹਸਬੈਂਡ ਖੋਹ ਕ ਰੱਖ ਲੈਂਦੇ ਨੇ।
ਨਈ, ਏਹ ਗੱਲ ਤੇ ਸਈ ਹੈ ਮੈਂ ਵੀ ਅੱਧਾ ਘੰਟਾ ਰਾਤੀ ਫੋਨ ਚਲਾ ਕੇ ਸੋਨੀ ਆ, ਜੋ ਮਰਜ਼ੀ ਹੋਜੇ। ਅੱਧਾ ਘੰਟੇ ਤੇ ਮੈਂ ਚਲਾਣਾ, ਅਗਰ ਮੈਂ ਸਾਰਾ ਦਿਨ ਮੈਂ ਚਲਾਇਆ ਨੀ। ਤੇ, ਬਸ ਅੱਧਾ ਘੰਟਾ ਮੈਂ ਚਲਾਣਾ ਇੱਕ ਇੱਕ ਦੋ ਵੀਡੀਓ ਦੇਖੀ, ਥੋੜੇ ਜ ਮੈਸੇਜ ਵਗੈਰਾ ਚੈੱਕ ਕੀਤੇ, ਮੇਲ ਵਗੈਰਾ ਚੈੱਕ ਕਿ ਤੀ, ਸਕੂਲ ਦਾ ਹੋਮਵਰਕ ਚੈੱਕ ਕੀਤਾ। ਬਸ ਫੇਰ ਮੈਂ ਦੇਖਣੀ ਆ, ਕੋਈ ਕੰਮ ਰਹਿ ਤੇ ਨਹੀਂ ਗਿਆ?
ਅਜ ਕੱਲ ਤੇ ਸਾਰਿਆਂ ਨਾਲ ਵੱਡੀ ਪ੍ਰੋਬਲਮ ਹੈ ਨਾ, ਬੱਚਿਆਂ ਨੂੰ ਕਿਸ ਤ੍ਹਾਂ ਹਟਾਈਏ? ਆਪਣੇ ਆਪ ਤਾਂ ਫਿਰ ਵੀ ਅਸੀਂ ਕਰ ਲਵਾਂਗੇ ਕਿਉਂਕਿ ਸਾਨੂੰ ਪਤਾ ਅਸੀਂ ਮੋਬਾਇਲ ਚ ਬਹਿ ਕੇ ਸਾਡਾ ਕੰਮ ਪਿੱਛੇ ਪੈ ਜਾਣਾ ਅਸੀਂ ਕੰਮ ਦੀ ਵਜ੍ਹਾ ਨਾ ਫੇਰ ਥੋੜਾ ਜਾਣਾ
ਕੰਮ ਵੀ ਆਉਂਦਾ ਏ ਜਿਹੜੇ ਅਸਾਈਨਮੈਂਟ ਮਿਲਦੇ ਨੇ ਜੋ ਪ੍ਰੋਜੈਕਟ ਮਿਲਦਾ ਹੈ ਡੇਟ ਸ਼ੀਟ ਮਿਲਦੀ ਹੈ। ਟੈਸਟ ਦੇ ਮਾਰਕਸ ਮਿਲਦੇ ਸਭ ਫੋਨ ਚ ਹੈਗੇ ਹੁਣ ਅਸੀਂ ਵੀ ਕੀ ਕਰੀਏ ਹੁਣ ਅਸੀਂ ਵੀ ਕਰਾਂਗੇ
ਹਰ ਰਿਪੋਰਟ ਅੱਜ ਕੱਲ ਅਟੈਂਡੈਂਸ ਫੋਨ ਤੇ ਆ ਰਹੀ ਹੈ ਮੈਡਮ
ਹਾਂ ਅਟੈਂਡੈਂਸ ਆਉਂਦੀ ਮੇਰੇ ਬੱਚੇ ਦੀ ਵੀ ਆਉਂਦੀ ਹੈ ਸਕੂਲ ਜਾਂਦੀ ਨਾ ਹੁਣ ਮੈਨੂੰ ਪਤਾ ਲੱਗ ਜਾਂਦਾ ਮੇਰੀ ਹੁਣ ਥੋੜੇ ਟਾਈਮ ਪਹਿਲੇ ਦੀ ਗੱਲ ਏ ਮੇਰੀ ਕੁੜੀ ਸਕੂਲ ਪਹੁੰਚੀ ਸੀ ਅਜੇ ਨੌ ਵਜੇ ਮੈਸੇਜ ਆ ਗਿਆ ਐਬਸੈਂਟ
ਹੂੰ
ਮੈਂ ਡਰ ਗਈ ਮੈਂ ਕਿਹਾ ਹਾਏ ਐਬਸੈਂਟ ਦਾ ਮੈਸੇਜ ਕਿਸ ਤਰ੍ਹਾਂ ਆ ਗਿਆ ਤੇ ਮੈਂ ਹਜੇ ਫੋਨ ਕਰਨ ਵਾਲੀ ਸੀ ਕਿ ਮੈਮ ਦਾ ਨਾਲ ਹੀ ਪਰਸਨਲੀ ਮੈਸੇਜ ਆ ਗਿਆ ਮੈਮ ਆਪ ਕੁਆਇਰੀ ਮਤ ਡਾਲਣਾ ਕਿ ਮੇਰਾ ਬੱਚਾ ਸਕੂਲ ਮੈਂ ਆਇਆ ਮੇਰੇ ਕੋਲ ਨਾ ਜਵਾਬ ਦੇਣਾ ਪੜ ਜੀਗਾ ਕਿ ਮੇਰੇ ਨਾ ਗ਼ਲਤੀ ਹੋ ਗਈ ਹੈ ਮੈਂ ਟਾਈਪ ਕਰਨਾ ਤਾਂ ਮੈਂ ਮੇਰੇ ਸੇ ਓਲ ਐਬਸੈਂਟ ਹੋ ਗਿਆ ਮੈਂਡਮ ਕਹਿੰਦੀ ਸਭ ਸਾਰੇ ਬੱਚੇ ਐਬਸੈਂਟ ਕੀ ਚਲੇਗੀ ਮੈਂ ਸਭ ਕੋ ਪਰਸਲੀ ਮੈਸਜ ਕਰ ਪਲੀਜ਼ ਉਹਨਾਂ ਦੇ ਆਉਂਦਾ ਨਾ ਸਕੂਲ ਦੇ ਵਿੱਚ ਅਸੀਂ ਮੈਸੇਜ ਕਰ ਸਕਦੇ ਹਾਂ ਤੇ ਮੈਮ ਦੀ ਰਿਕੁਐਸਟ ਆਈ ਸੀ। ਕਿ ਤੁਸੀਂ ਮੈਸੇਜ ਨਾ ਕਰਨਾ ਕਿਉਂਕਿ ਅਗਰ ਕਿੰਨੇ ਸਾਰੇ ਸੱਠ ਬੱਚਿਆਂ ਦੀ ਅਗਰ ਕੰਪਲੇਂਟ ਚਲੇਗੀ ਤੇ ਫਿਰ ਟੀਚਰ ਨੂੰ ਵੀ ਜਵਾਬ ਦੇਣਾ ਪਏਗਾ ਫੇਰ ਅਸੀਂ ਕਿਹਾ ਚਲ ਕੋਈ ਗੱਲ ਨੀ ਸਾਡੇ ਕੋਲ ਵੀ ਤੇ ਗ਼ਲਤੀ ਹੋ ਜਾਂਦੀ ਹੈ ਬਈ ਨਹੀਂ ਬਹੁਤ ਵੱਡੀ ਗਲਤੀ ਹੈ ਪੈਨਿਕ ਹੋ ਗਈ ਉਹ ਤੇ ਸ਼ੁੱਕ ਘਰੀ ਹੁਣ ਜਿਹੜੇ ਅਸੀਂ ਤੇ ਲੋਕਲ ਆ।
ਪਰਸਨਲੀ ਦੇਖੋ ਪਰਸਨਲੀ ਟੀਚਰ ਨੂੰ ਸੱਠ ਬੱਚ ਬੱਚਿਆਂ ਨੂੰ ਪਰਸਨਲੀ ਟੀਚਰ ਕਿਸ ਕਿਵੇਂ ਕਰ ਸਕਦੀ ਇੱਕ ਟਾਈਮ ਤੇ।
ਹਾਂ ਉਹਨੇ
ਹਨਾ ਇੱਕ ਟਾਈਮ ਤੇ ਪੇਰੈਂਟਸ ਨੂੰ ਸੈਟਿਸਫਾਏ ਦੇਖੋ ਕੁਛ, ਕੁਛ ਪੇਰੈਂਟਸ ਤੋਂ ਠੀਕ ਹੈ ਇਹਨਾਂ ਦਾ ਨੇਚਰ ਅੱਛਾ ਹੁੰਦਾ ਹੈ। ਟੀਚਰ ਦੀ ਪ੍ਰੋਬਲਮ ਸਮਝ ਲੈਣਗੇ ਮੰਨ ਲੈਨਗੇ ਕਈ ਅੜੀਅਲ ਹੁੰਦੇ ਨੇ ਉਹ ਸਿੱਧਾ ਕਹਿਣਗੇ ਕਿ ਆਪ ਆਪ ਆਪ ਕੀ ਆਂਖੇ ਨੀ ਆ ਵੀ ਇਹ ਆ ਇਹ ਤਾਂ ਲਾਈ ਚੱਲਿਆ ਇਹ ਦੀ ਗੱਲ ਜਾਂਦੀ
ਬਿਲਕੁਲ ਸਹੀ ਗੱਲ ਨਹੀਂ ਮੈਮ ਨੇ ਗਲਤੀ ਨਾ ਕਰਤਾ ਮੈਮ ਨੇ ਪਰਸਨਲੀ ਸੋਰੀ ਵੀ ਫੀਲ ਕੀਤਾ ਹੁਣ ਕੀ ਕਰੀਏ ਬਈ ਹੋਊਗੀ ਗਲਤੀ
ਉਹੀ ਨਾ ਅਸੀਂ ਤਾਂ ਮੰਨ ਲਿਆ ਅਸੀਂ ਤਾਂ ਸਮਝ ਲਵਾਂਗੇ ਕੋ ਲੇਕਿਨ ਹਰ ਕੋਈ ਹਰ ਕਿਸੇ ਦਾ ਮਾਇੰਡ ਜਾਂ ਇੱਕੋ ਜਿਹਾ ਥੋੜ੍ਹੀ ਨਾ ਹੁੰਦਾ
ਹੁਣ ਇਹੀ ਉਹ ਗੱਲ ਹੈ ਹੁਣ ਅਸੀਂ ਫੋਨਾ ਚ ਕੰਮ ਆਸਾਨ ਤੇ ਬੜਾ ਸਮਝ ਹਾਂ ਕਈ ਵਾਰੀ ਗਲਤੀ ਵੀ ਇੰਨੀ ਵੱਡੀ ਹੋ ਜਾਂਦੀ ਬਲੈਂਡਰ ਹੀ ਹੈਗਾ ਹੈ ਹੁਣ ਕੀ ਕਰੇ ਕੋਈ ਸਹੀ ਗੱਲ ਥੋੜਾ ਜਿਹਾ ਧਿਆਨ ਦੇਣਾ ਪੈਂਦਾ ਵੱਡਿਆਂ ਨੂੰ ਵੀ ਧਿਆਨ ਦੇਣਾ ਪੈਂਦਾ
ਹਾਂ ਮੋਬਾਇਲ ਨੇ ਤੇ ਅਗਰ ਦੁਨੀਆਂ ਨੂੰ ਤਾਰਿਆ ਤਾਂ ਡੁੱਬਦਾ ਵੀ ਪਿਆ
ਡੁੱਬੇ ਜ਼ਿਆਦਾ ਨੇ ਡੁੱਬੇ ਜ਼ਿਆਦਾ ਨੇ ਤਰੇ ਤੇ ਉਹ ਨੇ ਜਿਹੜੇ ਬੜੇ ਜਿਨ੍ਹਾਂ ਨੂੰ ਯੂਜ ਕਰਨਾ ਆ ਤੇ ਜਿਨ੍ਹਾ ਨੇ ਟਾਈਮ ਵੇਸਟ ਈ ਕੀਤਾ ਏ ਤੇ ਬਸ ਉਹਦੇ ਫਿਰ, ਬਾਂਦਰ ਦੇ ਹੱਥ ਤਲਵਾਰ ਫੜਾ ਧੀ ਪਈ ਹੁਣ ਦੇਖੋ ਕੀ ਹੋਏਗਾ।
ਹੂੰ
ਠੀਕ ਏ ਨਾ ਇਹ ਕਾਵਤ ਬਿਲਕੁੱਲ ਸਈ ਏ।
ਹੋਰ
ਬੱਚਿਆਂ ਨੂੰ ਪਤਾ ਨੀ ਕਿਵੇਂ ਯੂਜ ਕਰਨਾ ਐ ਕਿਵੇਂ ਨੀ ਕਰਨਾ।
ਬੱਚੇ ਲੱਗੇ ਦੇ ਨੇ ਅੰਦਾ ਦੂੰਦਾ ਅੱਜ-ਕੱਲ੍ਹ ਗੇਮ ਪਿੱਛੇ ਜਿਹੀ ਜਿਹੜੀ ਪਬਜੀ ਚੱਲੀ ਸੀ। ਦੇਖੀ ਸੀ ਗੇਮ? ਬੱਚੇ ਈ ਅੱਧੇ ਚੱਲੇ ਹੋ ਗਏ ਦੇ ਪਾਗਲ ਹੋ ਗਏ ਸੀ ਪਬਜੀ ਖੇਲ-ਖੇਲ ਕੇ। ਹੁਣ ਉਸ ਤੋਂ ਪਹਿਲਾਂ ਟਿਕ ਟੋਕ ਹੁਣ ਉਹ ਮੁੰਡਿਆਂ ਦੀ ਗੇਮਸ ਨੇ ਮੈਨੂੰ ਇਹਨਾਂ ਨੀ ਪਤਾ ਲੱਗਦਾ ਬਸ ਪਬਜੀ ਦਾ ਜਿਆਦਾ ਈ ਸੁਣਿਆ ਸੀ ਮੈਂ ਟਿਕ ਟੋਕ ਵੀ ਚਲਿਆ ਸੀ ਪਹਿਲਾਂ ਲੋਕੀ ਝੱਲੇ ਹੋ ਗਏ ਸ਼ਦਾਅ ਚੜ ਗਿਆ ਸੀ ਲੋਕਾਂ ਨੂੰ ਤੇ ਹੁਣ ਤੁਸੀਂ
ਹਾਲੀ ਵੀ ਦੇਖ ਲੋ ਇਹ ਮੋਬਾਇਲ ਦੇ ਚੱਕਰ 'ਚ ਰੀਲ ਬਣਾਣ ਦੇ ਚੱਕਰ 'ਚ ਕਿੰਨੇ ਹਾਦਸੇ ਹੋ ਰਹੇ ਨੇ। ਕਿੰਨੇ ਹੀ ਹਾਦਸੇ ਹੋ ਰਹੇ ਨੇ ਰੀਲਾਂ ਦੇ ਚੱਕਰ 'ਚ ਲੇਕਿਨ ਫਿਰ ਵੀ ਲੋਕਾਂ ਨੂੰ ਸਮਝ ਨੀ ਆਂ ਐ ਹੁਣ ਮਨੀਕਰਣ ਸਾਹਿਬ ਗਏ ਸੀ। ਕੋਈ ਫੈਮਿਲੀ ਕੋਈ ਫੈਮਿਲੀ ਮਨੀਕਰਣ ਸਾਹਿਬ ਗਈ ਸੀ ਤੇ ਉਹੀ ਇਹ ਲੈ ਰਹੇ ਸੀ ਹੂੰ ਸੈਲਫੀਆਂ ਲੈ ਰਹੇ ਸੀ ਉਹ ਪਾ ਰਹੇ ਸੀ। ਬਲੋਗ ਬਣਾ ਰਹੇ ਸੀ ਤੇ ਉਹ ਹਾਂ ਉਹ ਸਾਰੇ ਈ ਦਰਿਆ ਦੇ ਵਿੱਚ ਡਿੱਗੇ ਨੇ। ਪੂਰੀ ਫੈਮਲੀ-ਫੈਮਲੀ ਤਿੰਨ ਚਾਰ ਮੈਂਬਰ ਤਿੰਨ ਚਾਰ ਪਰ ਗਨੀਮਤ ਇਹ ਰਹੀ ਕਿ ਆਸ ਪਾਸ ਦੇ ਲੋਕ ਲੋਕਾਂ ਨੇ ਤਿੰਨਾਂ ਚਾਰਾਂ ਨੂੰ ਛਾਲਾਂ ਮਾਰ ਕੇ ਤਿੰਨਾਂ ਚਾਰਾਂ ਲੋਕਾਂ ਨੂੰ ਬਚਾਇਆ।
ਹਾਂ ਸ਼ੁਕਰ ਏ ਬੱਚ ਗੇ ਨੇ ਕਈ ਦੇ ਬੱਚਦੇ ਵੀ ਨਹੀਂ ਕਈਆਂ ਦੀ ਕਿਸਮਤ ਹਰ ਵਾਰ ਥੋੜੀ ਨਾ ਸਾਥ ਦੇ ਦਿੰਦੀ ਏ। ਹੁਣ ਕਿੰਨੇ ਲੋਕੀ ਦੇਖੋ ਯੰਗ ਏਜ ਦੇ ਮੁੰਡੇ ਨੇ। ਹਾਈਵੇ ਤੇ ਵੇਖ ਲੋ ਚੜ ਦੇ ਨੇ ਵੀਡੀਓ ਬਣਾਣ ਅਸਤੇ ਵੇ ਟ੍ਰੇਨਾਂ ਵਿਚ ਸਟੰਟ ਮਾਰ ਕੇ ਵੀਡੀਓ ਪਾਂਦੇ ਨੇ ਲਾਈ ਮਿਲਣਗੇ ਇਹ ਜਿਹੜੇ ਚੱਲੇ ਦੇ ਨਾ ਸੋਸ਼ਲ ਮੀਡੀਆ ਤੇ ਐਪ ਜਿਹੜੇ ਇੰਸਟਾਗ੍ਰਾਮ ਫੇਸਬੁਕ ਝੱਲੇ ਹੋਗੇ ਜੇ ਲੋਕੀ ਰੀਲਾਂ ਬਣਾਣ ਦੇ ਚੱਕਰ 'ਚ ਪੜ੍ਹਾਈਆਂ ਦੇ ਨੀ ਪਤਾ ਅੱਜ-ਕੱਲ ਲੋਕੀ ਕਹਿੰਦੇ ਨੇ ਅਸੀਂ ਇਹਦੇ ਤੇ ਫਲੋਵਰ ਵਧਾ ਦੀਏ।
ਹੂੰ ਬੱਚੇ ਤੇ ਬੱਚੇ ਮੈਂ ਕਹਿੰਨੀ ਪੂਰਾ ਤੇ ਔਲ ਇੰਡੀਆ ਕਿ ਆਲ ਵਰਲਡ ਪਾਗਲ ਹੋਇਆ ਪਿਆ 'ਚ
ਤੁਸੀਂ ਬੁੱਢੇ-ਬੁੱਢੇ ਦੇਖੋ ਲੋਕੀ ਐਨ ਫੋਨ ਲੈ
ਬਟ ਹੁਣ ਸੁਣਿਆ ਫੋਰਨ ਵਿੱਚ ਬੈਨ ਹੋ ਰਿਹਾ ਹੈ ਫੋਨ ਅਹ ਸੋਲਾਂ ਸਾਲ ਦੇ ਬੱਚੇ ਨੂੰ ਸੋਲਾਂ ਸਾਲ ਦੇ ਬੱਚੇ
ਉਥੇ ਹੋਏਗਾ ਤੇ ਸ਼ੁਕਰ ਏ ਇਥੇ ਵੀ ਹੋ ਜਾਏਗਾ ਫਿਰ ਹੋਰ ਕੀ ਪਰ ਸਾਡੇ ਇੰਡੀਆ 'ਚ ਨਹੀਂ ਹੋ ਸਕਦਾ ਸਰਕਾਰ ਸਾਡੀ ਕਹਿੰਦੀ ਹੈ। ਹਾਂ ਸਰਕਾਰ ਕਹਿੰਦੀ ਵੀ ਇਹ ਅਸੀ ਬ ਬੱਚਿਆਂ ਨੂੰ ਝੱਲਾ ਈ ਕਰਦੀ ਏ ਬਸ ਬਿਠਾ ਕੇ ਖਵਾਈਏ ਤੇ ਇਹ ਨੂੰ
ਨਾ ਪੜ੍ਹੇਗਾ ਇੰਡੀਆ ਤੇ ਨਾ ਬੜੇਗਾ ਇੰਡੀਆ ਉਹ ਹਿਸਾਬ ਬਣਾ ਐਥੇ ਕਿਉਂਕਿ ਪੜੇਗਾ ਜਿਹਦੇ ਹੱਥ ਮੋਬਾਈਲ ਉਹ ਤਾਂ ਨੈਚੁਰਲੀ ਪੜੇਗਾ ਈ ਨੀ।
ਉਹ ਨੀ ਪੜ੍ਹ ਸਕਦਾ ਬੱਚਾ ਬਿਲਕੁੱਲ ਸਹੀ ਗੱਲ ਏ।
ਵੋ ਤਾ ਮਜ ਮੋਬਾਇਲ ਦੇਣਾ ਸਾਡੀ ਮਜਬੂਰੀ ਹੋ ਗਈ ਰੀ ਪੇਰੈਂਟਸ ਦੀ ਕਰੀਏ ਵੀ ਕੀ ਕੁਛ ਪੇਰੈਂਟਸ ਇੰਨੇ ਕੁਛ ਸਾਡੀ ਮਜਬੂਰੀਆਂ ਹੋ ਜਾਂਦੀਆਂ। ਕੋਈ ਘਰ ਗੈਸਟ ਆ ਗਿਆ ਬੱਚੇ ਬਦਤਮੀਜੀ ਕਰਲੇ ਬੇਟੇ ਤੂੰ ਦੋ ਮਿੰਨਟ ਬਿਜੀ ਹੋ ਜਾ। ਫੋਨ ਦੇ ਦੋ ਤੇ ਚਲੋ ਜੀ ਅਸੀਂ ਪੇਰੈਂਟਸ ਅਟੈਂਡ ਓ ਤੇ ਅ ਗੈਸਟ ਅਟੈਂਡ ਕਰ ਲੈ ਤੋਂ ਬੱਚਿਆਂ ਨੂੰ ਆਦਤ ਸੀ ਪੈਗੀ ਏ ਸਾਨੂੰ ਕੋਈ ਮਜਬੂਰੀ ਏ। ਕੰਮ ਏ ਅਸੀਂ ਕਿਉਂਕਿ ਸਾਡੀਆਂ ਗਲਤੀਆਂ ਨੇ ਅਸੀ ਅ
ਇੰਨਾ ਸੱਚ ਵੈਸੇ ਦੱਸੀ ਦਾ ਨੀ ਹੁੰਦਾ ਪਰ ਹੈ ਤੇ ਚਲੋ ਠੀਕ ਐ ਮੰਨਣ ਨਾਲੀ ਗੱਲ ਏ। ਮਨੰਣ ਆਲੀ ਗੱਲ ਏ।
ਕਿਉਂਕਿ ਛੋਟੇ ਬੱਚਿਆਂ ਨੂੰ ਕਿਉਂ ਹੈਬਿਟ ਤੇ ਅਸੀਂ ਪਾਈ ਨਾ ਹੈ। ਹਾਂ ਉਹੀ ਗੱਲ ਨਾ ਹੈਬਿਟਸ ਹੀ ਪਾਈ ਨਾ।
ਵੱਡੀ ਨੂੰ ਮੈਂ ਦਿੰਦੀ ਨੀ ਛੋਟੀ ਮੇਰੇ ਤੇ ਭਾਂਡੇ ਪੁੱਠੇ ਮਾਰ ਦਿੰਦੀ ਸਾਰੇ
ਬਸ- ਬਸ-ਬਸ ਉਹੀ ਗੱਲ ਹੀ। ਬਸ ਫਿਰ ਛੋਟੀ ਨੂੰ ਦੇ ਦਿੰਨੇ ਵੱਡੀ ਤੇ ਵੱਡੀ ਫਿਰ ਉਹਦੇ ਬਾਅਦ ਸਵੇਰੇ ਵੱਡੀ ਕਹਿ ਗਈ।
ਨਹੀਂ ਕਹਿੰਦੀ ਕਹਿ ਦਿੰਦੀ ਪਰ ਉਹਦਾ ਹੋਰ ਇਸ ਸੋ ਜਿਆਦਾ ਵੱਸ ਨਹੀਂ। ਚੱਲਦਾ ਹੋਰ ਮੇਰੀ ਕੁੜੀ ਕੁਛ ਨੀ ਕਹਿੰਦੀ ਇਸ ਤੋ ਇਲਾਵਾ ਟੱਚਵੁੱਡ ਛੋਟੀ ਹੈਗੀ ਥੋੜੀ ਜਿਹੀ ਜਿੱਦੀ ਪਰ ਇਹਨੂੰ ਵੀ ਬੜਾ ਲਿਮਿਟ ਦੇ ਦੇਣੀ ਆ।
ਫੋਨ ਲੈ ਕੇ ਦੇਣਾ ਪੈ ਗਿਆ ਕਿਉਂਕਿ ਕੋਲਜ ਜਾਏ ਓਹ
ਹਾਂ ਤੇ ਫੇਰ ਕੋਲੇਜ ਦਾ ਬੱਚਾ ਤੇ ਸੈਕਿੰਡ ਕਲਾਸ ਦਾ ਬੱਚਾ ਤੇ ਬੜਾ ਫਰਕ ਪੈਂਦਾ ਹੈ ਨਾ ਬਈ ਬੱਚੇ ਦਾ ਸਾਲ, ਸਾਲ ਚ ਫ਼ਰਕ ਪੈ ਜਾਂਦਾ ਹੈ। ਬੱਚੇ ਦਾ ਤੇ ਸਾਲ ਸਾਲ ਚ ਫ਼ਰਕ ਪੈ ਜਾਂਦਾ ਇਨਾ ਸਾਰਾ।
ਕੋਲੇਜ ਦੇ ਬੱਚੇ ਨੂੰਸੀਂ ਕਿਹਾ ਵੀ ਉਹ ਵੀ ਚੌਵੀ ਘੰਟ ਫੋਨ ਤੇ ਲੱਗਿਆ ਚੌਵੀ ਘੰਟ ਹੁੂੰ ਅਸੀਂ ਇਹ ਵੀ ਨੀ ਕਹ ਸਕਦੇ।
ਹਾਂ ਬਈ ਉਹਨਾਂ ਦਾ ਟਾਈਮ ਹੈ, ਉਹਨੂੰ ਉਹਨੂੰ ਤੁਸੀਂ ਨੀ ਰੋਕ ਸਕਦੇ। ਦੇ ਹੁਣ ਗੱਡੀ ਫੁੱਲ ਸਪੀਡ ਚੱਲੀ ਹੈ ਇਹਨਾਂ ਦੀ।
ਬਟ ਟਾਈਮ ਤੇ ਹੈਗਾ, ਲੇਕਿਨ ਉਹੀ ਦੇਖੋ ਨਾ ਆਈਸਾਈਡ ਵੀਕ ਹੋ ਰਹੀ ਹੈ। ਤੁਸੀਂ ਅੱਜ ਦੇਖਲਓ। ਦਸ ਬੱਚਿਆਂ ਚ ਨਾ ਮੈਕਸੀਮਮ ਪੰਜ ਬੱਚਿਆਂ ਦੀ ਆਈ ਸਡ ਵੀਕ ਹੈਗੀ। ਕੀ ਕਰ ਸਕਦਾ, ਬਹੁਤ ਪ੍ਰੋਬਲਮ ਏ। ਕਿਸ ਤਰ੍ਹਾਂ ਹਟਾਈ ਇਹਨਾਂ ਨੂੰ ਕੁਛ ਸਮਝ ਨਹੀਂ ਆਉਂਦੀ ਕਰੀਏ ਕਿ। ਜਾ ਤਾਂ ਫੇਰ ਪੇਰੈਂਟਸ ਬਿਲਕੁਲ ਫੋਨ ਛੱਡ ਦੇਣ ਹੈਲੋ। ਹੈਲੋ। ਹੈਲੋ। ਹੈਲੋ, ਹੈਲੋ।